ਕੀ। ਕਰਦੇ। ਪਏ। ਸੀ।
ਕੀ। ਕਰਨੀ। ਪਈਆਂ।
ਮੈਂ ਬਸ ਘਰ ਦੇ ਕੰਮ ਕੁਮ ਕਰਕੇ ਵਿਹਲੀ ਹੋ ਗਈ ਹ।
ਹੂੰ ਖਰੀਦਦਾਰੀ ਕਰਨ ਨੀ ਜਾਣਾ
ਖਰੀਦਾਰੀ ਬਸ ਕਦੇ ਔਨਲਾਈਨ ਕਰ ਲੈਂਦੇ ਹਾਂ ਕਦੀ ਔਫਲਾਈਨ ਕਰ ਲੈਂਦੇ ਹਾਂ।
ਹੂੰ ਔਨਲਾਈਨ ਵੀ ਬੜੀ ਸਹੀ ਰਹਿੰਦੀ ਹੈ ਵੈਸੇ
ਹਾਂ।
ਹੂੰ
ਦਿੱਕਤ ਐ ਵੇ ਨਾ ਔਨਲਾਈਨ। ਸਹੀ ਤਾਂ ਰਹਿੰਦੀ ਹੈ ਲੇਕਨ ਕਦੇ ਕ ਨਾ ਜ ਸਮਾਨ ਮੰਗਓ ਨਾ ਉਹ ਪਸੰਦ ਨਹੀਂ ਆਉਂਦਾ।
ਉਹ ਤਾਂ ਹੈ ਈ ਏ ਚਲੋ ਇਹਦੇ 'ਚ ਇਹ ਓਪਸ਼ਨ ਤਾਂ ਹੁੰਦੀ ਹੈ ਨਾ। ਜੇ। ਅਜ। ਨਹੀਂ। ਪਸੰਦ। ਤਾਂ। ਵਾਪਸ। ਕਰ। ਦਿਓ।
ਕਦੀ ਤਾਂ ਉਹ ਸਾਈਜ਼ ਛੋਟਾ ਆ ਜਾਂਦਾ ਏ ਕਦੀ ਸਾਈਜ਼ ਵੱਡਾ ਆ ਜਾਂਦਾ ਹਏ। ਕਦੀ। ਉਹ। ਕੱਪੜਾ। ਜੋ। ਮੰਗਵਾਇਆ। ਵੇ। ਉਹ। ਧੋਵੋ। ਸਹੀ। ਨਹੀਂ। ਨਿਕਲਦਾ। ਤੇ। ਬੜਾ। ਭੰਗਾ। ਪੈਂਦਾ।
ਔਨਲਾਈਨ ਧੋਖਾਧੜੀ ਬੜੀ ਏ।
ਧੋਖਾ ਧੜੀ ਤੇ ਹੈ ਵੀ ਹੈ ਕਦੀ ਤਾਂ ਸਹੀ ਵੀ ਹੈ।
ਦਿਖਾਉਂਦੇ ਕੁਝ ਨੇ।
ਹਮ ਮੈਂ ਆਪਣਾ ਸੂਟ ਮੰਗਵਾਇਆ ਸੀ। ਓਨਲਾਈਨ। ਤੇ ਓਨਲਾਈਨ ਉਹ ਸੂਟ ਸੀ ਉਹਦਾ ਗਲਾ ਥੋੜ੍ਹਾ ਬੰਦ ਸੀ ਜੋ ਅਜ ਕੱਲ ਰਿਵਾਜ਼ ਚੱਲੇ ਹੋਏ ਨੇ।
ਹੂੰ
ਤੇ ਮੈਂ ਉਹ ਗਲਾ ਵੇਖ ਕੇ ਮੈਂ ਸੂ ਸੂਟ ਮੰਗਵਾ ਲਿਆ। ਜਦੋਂ ਮੰਗਾ ਲਿਆ ਤੇ ਉਹ ਗਲਾ ਇੱਕਦਮ ਅਲੱਗ ਮੈਂ ਕਿਹਾ ਕਿ ਪੰਗਾ ਵੀ
ਕੁਝ ਦਿਖਾਉਦੇ ਕੁਝ ਨ। ਕਈਦਾ ਕੋਈ ਨਹੀਂ।
ਹੂ ਮੈਂ ਸੂਟ ਹੋਰ ਕੁਛ ਹੋਰ ਮੰਗਵਾਇਆ ਸੀ ਅਤੇ ਸੂਟ ਕੋਈ ਹੋਰ ਆਇਆ ਮੈਨੂੰ
ਹੂ ਮੁੰਡੇ ਜਦੋਂ ਸੋਇ ਸਹੀ ਰਹਿੰਦੀ ਹੈ ਆਪਣਾ ਦਲ ਸਬਜ਼ੀ ਜੋ ਵੀ ਕੁਛ ਮਰਜ਼ੀ ਮੰਗਾਵਾ ਲਓ ਤੇ ਓ ਉਹਦਾ ਬੜਾ ਸੁੱਖ ਹੈ ਤੁਹਾਡੇ ਘਰ ਕੋਈ ਬੰਦਾ ਲਿਆਉਣ ਵਾਲਾ ਨਹੀਂ ਹੈਗਾ ਟਾਈਮ ਨਹੀਂ ਹੈਗਾ ਅਤੇ ਕੁਛ ਚੀਜ਼ ਮੰਗਵਾਉਣੀ ਹੈ ਤਾਂ ਉਹ ਬੜੀ ਜਲਦੀ ਆ ਜਾਂਦੀ ਹੈ
ਹਾਂ ਇਹ ਤੇ ਇਹ ਤਾਂ ਸੁੱਖ ਹੈਗਾ ਵ
ਹਾਂ ਕੱਪੜੇ ਦੇ ਮਾਮਲੇ 'ਚ ਔਨਲਾਈਨ ਜਿਹੜਾ ਜ਼ਿਆਦਾ ਨਾ ਉਹ ਨਹੀਂ ਹੀ ਸਾਨੂੰ ਪਸੰਦ ਹੈਗਾ
ਹੂੰ ਹੁਣ ਐ ਵੇ ਮੰਨ ਲਓ ਹਾਂ ਮਾਰਕੀਟ ਜਾ ਕੇ ਜਦ ਤੱਕ ਚੀਜ਼ ਆਪਣੇ ਹੱਥ ਹੀ ਨਹੀ ਫੜਾਂਗੇ ਤਾਂ ਤੱਕ ਨਹੀਂ ਸਮਝ ਆਉਂਦਾ ਚੀਜ਼ ਦਾ
ਹਾਂ ਕੱਪੜਿਆਂ ਨੂੰ ਹੱਥ ਲਾ ਕੇ ਦੇੇਖੋ ਕੱਪੜਾ ਕਿਹੋ ਜਿਹਾ ਕਿਹੋ ਜਿਹਾ ਨਹੀਂ ਹੈਗਾ ਟ੍ਰੀ ਰੂਮ ਹੁੰਦੇ ਨੇ ਰੇਡੀਮੇਡ ਕੋਈ ਲੈ ਰੇ ਆ ਟ੍ਰੀ ਰੂਮ ਹੁੰਦੇ ਨੇ ਅੰਦਰ ਪਾ ਕੇ ਦੇਖੋ ਅਗਰ ਤੁਹਾਨੂੰ ਕੋਈ ਫਿਟ ਫਿਟਿੰਗ ਦੀ ਦਿੱਕਤ ਹੈ ਫਿਟਿੰਗ ਵੀ ਕਰਾ ਕੇ ਨਾਲ ਹੀ ਦਿੰਦੇ ਨੇ
ਹਾਂ
ਹਾਂ ਮੈਂ ਲੰਬਾ ਚੱਕਰ ਨੀ ਪੈਂਦਾ ਤੇ ਤੁਹਾਡੇ ਮਨ ਨੂੰ ਬੜਾ ਹੁੰਦਾ ਵੀ ਅਸੀਂ ਅੱਛੀ ਚੀਜ਼ ਲੈ ਆਇਆ ਔਨਲਾਈਨ ਤਾਂ ਫਿਰ ਮਨ 'ਚ ਡਾਊਟ ਹੀ ਰਹਿੰਦਾ ਵ ਕੀ ਆਏਗਾ ਕੀ ਨਹੀਂ ਆਏਗਾ
ਹੁਣ ਬੱਚਿਆਂ ਦਾ ਤਾਂ ਨਾ ਕੱਪੜਾ ਮੰਗਓ ਨਾ ਉਹ ਫਿਰ ਵੀ ਫਿਟਾ ਆ ਜਾਂਦੇ ਨੇ। ਲੇਕਿਨ ਆਪਣੇ ਮੰਗਓ ਆਪਣੇ ਕਦੇ ਵੀ ਸਹੀ ਨਹੀਂ ਆਏ
ਹੂ ਆਪਣੀ ਫਿਟਿੰਗ ਜਿਹੜੀ ਐਲ ਐਮ ਤੇ ਉਹ ਐਮ ਗਾਓ ਤੇ ਉਹ ਵੀ ਝੱਲੀ ਲੱਗਦੀ ਤੁਹਾਨੂੰ ਲੱਗੇਗਾ ਤੁਹੂੰ ਲਾਹ ਛੋਟ ਟਾਇਗਾ ਇਹ ਮੰਗਾ ਲਓ
ਫਿਰ ਕੀ ਹੁੰਦਾ ਹੁਣ ਹੁਣ ਮੰਗਵਾ ਤੇ ਲਿਆਵੇ ਹੁਣ ਜੇ ਖੁੱਲਾ ਆ ਤੇ ਰਿਪਲੇਸ ਕਰੋ ਰਿਪਲੇਸ ਨਾ ਹੋਵੇ ਤੇ ਫਿਰ ਜਾਓ ਫਿਰ ਉਹਦੇ ਕੋਲ
ਹਾਂ ਫਿਰ ਅਲੱਗ ਉੱਥੋਂ ਅਲੱਗ ਪੈਸੇ ਦਿਓ ਇੱਥੇ ਅਲੱਗ ਪੈਸੇ ਦੇਓ
ਫਿਰ ਉਹਨਾਂ ਚ ਕੀ ਹੁੰਦਾ ਰਿਵਾਜ਼ ਹੀ ਚੇਂਜ ਹੋਦਾ ਕੱਪੜੇ ਦਾ ਜਿੰਨਾਂ ਚ ਅਸੀਂ ਐਵੇਂ ਕਰਦੇ ਰਹੀਏ ਪਾਈ ਨੂੰ ਬੁਲਾਇਆ ਦਿੱਤਾ ਫਿਰ ਪਾਈ ਗਿਆ ਫਿਰ ਅਗਲੇ ਹਫ਼ਤੇ ਫਿਰ ਲੈ ਕੇ ਆਇਆ
ਹਾਂ ਨਹੀਂ ਉਹ ਤਾਂ ਬੜੀ ਦਿੱਕਤ ਹੁੰਦੀ ਹੈ ਅਸੀਂ ਕਈ ਵਾਰੀ ਔਨਲਾਈਨ ਮੰਗਵਾ ਕੇ ਧੋ ਕਾਰਾ ਜਾਏ
ਹੂੰ,,,
ਬੜਾ ਧੋਖਾ ਕਰਦਾ ਸੂਟ ਮੈਂ ਓਨਾ ਅਸੀਂ ਸੂਟ ਕੋਰੀਅਰ ਵਾਪਿਸ ਕੀਤਾ ਉਹਨੇ ਪੈਸੇ ਕੋਰੀਅਰ ਤੇ ਲਗਾਏ
ਹਾਂ ਇਹ ਵਾਕਈ ਬੜੀ ਬੜੀ ਮੁਸ਼ਕਿਲ ਹੈ ਹੈਲੋ
ਅਤੇ ਉੱਤੋਂ ਵਿਆਹ ਆ ਗਿਆ ਸੀ ਵਿਆਹ ਨੂੰ ਥੋੜੇ ਦਿਨ ਰਹਿ ਗਏ ਸਨ ਫਿਰ ਆਪਣਾ ਪ ਪੰਜ ਸੌ ਰੁਪਇਆ ਦਾ ਕੋਰੀਅਰ ਦਾ ਲਗਾਇਆ ਫਿਰ ਬਜ਼ਾਰੋ ਜਾ ਕੇ ਖੜੇ ਪੈਸੇ ਕੱਪੜੇ ਲੈ ਕੇ ਆਏ
ਹਾਂ
ਇਸ ਕਰਕੇ ਤਾਂ ਔਨਲਾਈਨ ਦੀ ਤਾਂ ਮੈਨੂੰ ਕੋਈ ਮੇਰੇ ਮਨ ਨੂੰ ਕੋਈ ਖੁਸ਼ੀ ਨਹੀਂ ਹੁੰਦੀ
ਹੂ,,,
ਕੋਈ ਤੰਦੁਸਤੇ ਨਹੀਂ ਆਉਂਦੀ ਆਪਣਾ ਬਾਅਦ ਮਾਰਕਿਟ ਜਾਓ ਛੱਤੀ ਸੂਟ ਵਿੱਚ
ਹੂ ਔਨਲਾਈਨ ਬਾਕੀ ਸਲੂ ਕਿ ਵਸੇ ਵਧੀਆ ਹੋ ਘਰ ਦਾ ਕੋਈ ਵੀ ਸਮਾਨ ਮੰਗਵਾ ਲੋੋ ਕੋਈ ਫਰਨੀਚਰ ਮੰਗ ਲ ਲੋ
ਨਹੀਂ ਔਨਲਾਈਨ ਸ਼ੂਜ਼ ਵਗੈਰਾ ਸਹੀ ਨੇ ਬਾਟਾ ਦੇ ਸ਼ੂ ਦੁਕਾਨ 'ਤੇ ਤਿੰਨ ਹਜ਼ਾਰ ਦੇ ਨੇ ਔਨਲਾਈਨ ਹਜ਼ਾਰ ਹਜ਼ਾਰ ਬਾਰ੍ਹਾਂ ਸੌ ਆਏ ਨੇ ਅਸੀਂ ਕਈ ਵਾਰ ਲਿਆਏ ਹਾਂ ਅਸੀਂ ਉਹ ਫੋਟੋ ਟੋਫ ਚ ਲਿਆਉਦੇ ਹ ਵੀ ਕਿਹੜੀ ਦੁਕਾਨ ਤੇ ਚੱਪਲ ਹੈਗੀ ਹੈ ਓਈ ਅਸੀਂ ਪਾਨੇ ਆਂ ਤੇ ਓ ਘਰ ਆ ਜਾਂਦੀ ਐ ਓ ਓਦਾ ਹਾਂ ਓਦਾ ਸਈ ਰੇਟ ਹੁੰਦਾ ਏ।
ਹੋਰ ਕੀ ਚਾਈਦਾ ਫਿਰ? ਮੈਂ ਤੇ ਆਪ ਜਿਵੇਂ ਕੋਈ ਦਾਲਾਂ ਮੰਗਾਣੀਆਂ ਦਾਲਾਂ ਮੰਗ ਲਿੱਤੀਆਂ ਕੋਈ ਬੋਤਲਾਂ ਪਾਣੀ ਦੀਆਂ ਮੰਗਾਂ ਲਿੱਤੀਆਂ ਡੱਬੇ ਮੰਗ ਲਿੱਤੇ। ਜਾਂ ਕੋਈ ਮੋਬਾਇਲ ਦੀ ਕੋਈ ਚੀਜ਼ ਵੇ ਕੋਈ ਵਾਇਰ
ਮੈਂ ਮਿਕਸੀ ਮੰਗਾਂਲੋ ਮਿਕਸੀ ਮੰਗਈ ਅਸੀਂ ਮਿਕਸੀ ਬੜੀ ਅੱਛੀ ਮਿਲਦੀ ਐ। ਮਿਕਸੀ ਮੰਗਾਵਾ ਲੋ ਹਾਂ।
ਅੱਛੀ ਨਿਕਲਦੀਆਂ ਨੇ।
ਹੂੰ ਰੇਟ ਵੀ ਥੋੜਾ ਮਾਰਕੀਟ ਦਾ ਥੋੜਾ ਸਈ ਹੁੰਦਾ ਅਕਾਊਂਟ ਚਲਵੇ ਹੁੰਦਾ ਔਨਲਾਈਨ ਕਈ ਵ ਸਕੀਮਾਂ ਚੱਲਦੀਆਂ ਹੁੰਦੀਆਂ ਨਾ ਚੀਜ਼ ਫਿਰ ਸਸਤੀ ਮਿਲ ਜਾਂਦੀ ਆ
ਹਾਂ ਨਾਲੇ ਸਭ ਤੋਂ ਵੱਡੀ ਚੀਜ਼ ਸਾਡੇ ਘਰ ਚ ਸਮਾਨ ਆ ਜਾਂਦਾ
ਹਾਂ ਸਾਨੂੰ ਬਾਰ ਜਾਵਾਂਗੇ ਗੱਡੀ ਲੈ ਕੇ ਪੈਟਰੋਲ ਫੂਕਾਂਗੇ ਟਾਈਮ ਲਗਾਵਾਂਗੇ ਫਿਰ ਬਾਜ਼ਾਰ ਜਾਓ ਤੇ ਜਾਮ ਚ ਫਸ ਜਾਓ ਫਿਰ ਓਨਾਂ ਈ ਟੈਮ ਲੱਗ ਜਾਂਦਾ ਘਰ ਬੈਠੇ ਤੁਸੀਂ ਆ ਆਪਣੇ ਘਰ ਬੈਠੇ ਪੱਖੇ ਥੱਲੇ ਏ ਸੀ ਚ ਫਿਰ ਤੁਹਾਡੀ ਚੀਜ਼
ਹੁਣ ਮੰਨ ਲਓ ਕਦੀ ਕਦਾਰ ਹੁੰਦਾ ਵ ਕਿ ਘਰ ਕੋਈ ਗੈਸਟ ਆ ਗਿਆ। ਘਰ ਕੋ ਸਮਾਨ ਨਈ ਐ ਦੁੱਧ ਨੀ ਹੈਗਾ। ਤੁਸੀਂ ਔਨਲਾਈਨ ਕਰੋ ਤੇ ਬੰਦਾ ਤੁਹਾਨੂੰ ਦਸ ਮਿੰਟ ਜਾ ਕੇ ਦੁੱਧ ਫੜਾ ਜਾਏਗਾ।
ਆ ਬਾ ਆ ਕਈ ਵਾਰ ਤਾਂ ਮੈਂ ਕਿਆ ਪੰਜ ਮਿੰਟ ਵੀ ਨੀ ਲਗਾਂਦੇ ਓਸ ਵੇਲੇ ਲੈ ਕੇ ਆਂਦੇ ਆ ਲੱਗੇਗਾ ਥੱਲੇ ਕਿਦੇ ਫਿਰਦੇ ਕਿਤੇ
ਜੈਵੇਂ ਲੈ ਕੇ ਖੜ੍ਹੇ ਹੋਣ ਸਾਡਾ ਸਮਾਨ।
ਹਾਂ ਸਾਰੇ ਲੈ ਕੇ ਇੰਤਜ਼ਾਰ ਕਰਦੇ ਪ ਕਦੋਂ ਔਡਰ ਆਵੇ। ਹਾਂ ਇਸ ਕਰਕੇ ਤਾਂ ਰਾਸ਼ਨ ਪਾਣੀ ਲਈ ਤੇ ਔਨਲਾਈਨ ਬੜਾ ਵਧੀਆ ਏ। ਅਸੀਂ ਬੋਤ ਸਮਾਨ ਔਨਲਾਈਨ ਮੰਗਾਂਦੇ ਰੈਂਦੇ ਆਂ।
ਹੂੰ
ਕੋਈ ਨਾ ਕੋਈ ਸਕੀਮ ਹੁੰਦੀ ਐ ਏਨਾ ਚ
ਹੂੰ।
ਤੇ ਬਾਕੀ ਏ ਕੱਪੜਿਆਂ ਦੇ ਮਾਮਲੇ ਚ
ਹਾਂ। ਓ ਕੱਪੜਿਆਂ ਦਾ ਕੀ ਹੁੰਦਾ ਸਾਨੂੰ ਲੱਗਦਾ ਤਾ ਐ ਵੀ ਇਸ ਚੀਜ਼ ਕੋਟਨ ਦੀ ਐ।
ਹਾਂ।
ਲੇਕਿਨ ਜਦੋਂ ਓ ਸਾਡੇ ਹੱਥ ਵਿੱਚ ਆਂਦੀ ਆ ਤੇ ਲੱਗਦਾ ਸਿੰਥੈਟਿਕ ਆ ਗਿਆ ਸੂਟ।
ਹਾਂ ਸਿੰਥੈਟਿਕ ਆ ਗਿਆ ਵੀ। ਮੈਂ ਕਾ ਮੋਮ-ਮੋਮ ਮੋਮਜਾਮਾ ਹੁੰਦਾ ਵ ਪਾਓ ਤਾਂ ਲੱਗੇਗਾ ਮੋਮ ਜਾਮਾ ਪਾ ਰਿਆ।
ਹਾਂ-ਹਾਂ
ਹਾਂ।
ਮੈਂ ਇੱਕ-ਇੱਕ ਐਡ ਵੇਖੀ ਸੀ ਟੀ ਵੀ ਤੇ ਕੋਈ ਚੈਨਲ ਸੀ ਓ ਤਲਬ ਔਨਲਾਈਨ ਕੱਪੜੇ ਵਾਸਤੇ ਸੀ ਤੇ
ਹੂੰ।
ਉੱਪਰੋਂ ਦੀ ਮੇਰੇ ਹਸਬੈਂਡ ਜਾ ਕੇ ਓਨਾਂ ਨੂੰ ਪਸੰਦ ਆ ਗਿਆ। ਤੇ ਓਨਾਂ ਨੇ ਕੀ ਕੀਤਾ ਓਨਾ ਨੇ ਇੱਕ ਨੀ ਦੋ ਨੀ ਛੇ ਸੂਟ ਮੰਗਾ ਲਿੱਤੇ ਓਧਰੋਂ ਹੀ।
ਹੂੰ।
ਛੇ ਸੂਟ ਮੰਗਾ ਲੇ ਜਦੋਂ ਮੈਂ ਹੱਥ ਚ ਫੜੇ ਮੈਂ ਕਿਆ ਐ ਤੇ ਯਾਰ ਪ੍ਰਿੰਟ ਤੇ ਇੰਨਾ ਪਿਆਰਾ ਸੀ ਲੇਕਿਨ ਕੱਪੜਾਦਾ ਇਕਦਮ ਬੇਕਾਰ ਏ। ਤੇ ਮੈਂ ਕਦੀ ਅ ਕਦੀ ਆਪਣੀ ਇੱਕ ਸਹੇਲੀ ਨੂੰ ਦੇ ਕਦੀ ਕਿਸੇ ਨੂੰ ਦੇਖਦੀ ਐਵੇਂ ਕਰਕੇ ਕਰਕੇ ਮੈਂ ਆਪਣੇ
ਹਾਂ ਧੋਖਾ-ਧੋਖਾ ਖਾਧਾ ਓ ਆ ਪੈਸੇ ਲੈ ਕੇ ਮਾਰਕੀਟ ਗਏ ਹੁੰਦੇ ਇੱਕ ਇੱਕ ਚੀਜ਼ ਲਿਆਏ ਹਦੇ ਛੇਂ ਦੇ ਬਜਾਏ।
ਔਰ ਸੂਟ ਮਤਲਬ ਦੇਖਣ ਤੇ ਬੜੇ ਪਿਆਰੇ ਸਨ ਬੋੜਾ। ਪਿਆਰਾਾ ਪ੍ਰਿੰਟ ਜ ਜਿਹੋਂ ਪਾਇਆ ਤਾਂ ਹਰ ਇੱਕ ਨੂੰ ਬੜਾ ਪਸੰਦ ਆਇਆ। ਮਗ ਕਿਹਾ ਅਗਲਿਆਂ ਨੂੰ ਇਹ ਨਹੀਂ ਪਤਾ ਕਿ ਕੱਪੜਾ ਕੀ ਚੀਜ਼ ਹੈ।
ਹਾਂ ਉਹ ਸਿੰਥੈਟਿਕ ਕੱਪੜਾ ਆਉਂਦਾ ਮੋਮਜਾਮਾ ਜਿਆਦਾ ਦੇ ਦਿੰਦੇ ਨੇ ਗਰਮੀਆਂ 'ਚ ਹਵਾ ਵੀ ਉਪਸ ਨਾ ਆਵੇ ਸਰਦੀ ' ਵੈਸੇ ਨਾ ਪਵੇ ਤੇ ਗਰਮੀ ਚ ਵੈਸੇ ਨਾ ਪਵੇ। ਪੈਸੇ ਖਰਚ ਖਿੱਚ ਅੰਦਰ ਇੰਨੇ ਪਸੇ ਦੀ ਬਜ਼ਾਰ ਜਾਓ ਇੱਕ ਆਈਟਮ ਲੈ ਕੇ ਗਿਆ ਉਹ ਅੱਛੀ ਚੀਜ਼ ਲੈ ਕੇ ਆ। ਅਤੇ ਇਸ
ਹਮ ਹੋਰ ਕਰਦੇ ਵੀਕੀਨ ਕਿ ਪੂਰਾ ਸੈੱਟ ਹੁੰਦਾ ਪੰਜ ਛੇ ਸੂਟ ਦਾ।
ਹਾਂ-ਹਾਂ ਤੇ ਓ ਲਾਲਚ ਦਿੰਦੇ ਨੇ ਜਾਣਗੇ। ਆਦਮੀ ਜੇੜਾ ਗਾ ਕੇ ਓਨੂੰ ਲਾਲਚ ਆ ਜਾਂਦਾ ਵੇ ਬਈ ਸਾਨੂੰ ਜੇ ਹਜ਼ਾਰ ਰੁਪਏ ਦੇ ਛੇ ਕੁੜਤੇ ਤੁਹਾਨੂੰ ਛੇ ਪੰਜ ਸੌ ਦੇ ਛੇ ਮਿਲਦੇ ਪਏ ਨੇਮ
ਹਮ।
ਤੇ ਉਹ ਲਾਲਚ ਬੰਦਾ ਫਿਰ ਲਾਲਚ ਬੁਰੀ ਪਲਾਹ ਹੁੰਦੀ ਹੈ ਨਾ। ਪਰ ਸਾਨੂੰ ਸਮਝ ਨਹੀਂ ਆਉਂਦੀ। ਸਾਨੂੰ ਸਮਝ ਨਹੀਂ ਆਉਂਦੀ ਅਸੀ ਪੈਸੇ ਖਚ ਕੇ ਪੈ ਹਾਂ ਇਹ ਪਤਾ ਅਸੀਂ ਲਗਾ ਦੇ ਹਾਂ ਸਾਰੇ ਦੋੜਦੇ ਹਾਂ ਉਹ ਸਾਰੇ ਵੇਸਟ ਪੁਟਕਾਰਾਲ ਹਾਂ ਆਂ।
ਚਲੋ ਕੀ ਕਰ ਵੀ ਕਿਸੇਦੇ ਸਾਨੂੰ ਹੁੰਦਾ ਵੀ ਚਲੋ। ਮਾਰਕੀਟ ਜਾ ਵੀ ਨਾ ਸਮਾਨ ਸਾਡੇ ਹੱਥ ਜ਼ਿਆ ਰਿਦਾ ਹੈਗਾ। ਥੋੜਾ ਹੈਰਾਾਲਾ ਜਾਂਿੰਦਾ ਵੀ ਕੁੜਤਾ ਕੋਲ ਆ ਜਾਵੇਗਾ। ਫਿਰ ਫਿਰ ਔਨਲਾਈਨ ਕੀ ਹੈ। ਬਹੁਤ ਹੀ ਬਹੁਤ ਰੇਅਰ ਰੇਅਰ ਚਾਂਸ ਹੁੰਦਾ ਰਿਹਾ। ਤੁਹਾਨੂੰ ਜੋ ਕੁੜਤੇ ਦੇ ਨਾਲ ਤੂੰ ਉਹ ਪਜਾਮਾ ਵੀ ਦੇਣਗੇ ਚੁੰਨੀ ਵੀ ਦੇਣਗੇ। ਬਹੁਤ ਰੇਅਰ ਚਾਂਸ ਬਹੁਤ ਘੱਟ ਨਹੀਂ ਤਾਂ ਫੇਰ ਉਹ ਵੀ ਲੈਣੇ ਖਰੀਦਣੇ ਪੈਂਦੇ ਨੇ।
ਬਾਜ਼ਾਰ ਫ ਜਾ ਕੇ ਨੀਚੇ ਲੋਵਰ ਲਵੋ ਨਾਲ ਦੁਪੱਟਾ ਲਵੋ ਉਹਦੀ ਫਿਟਿੰਗ ਕਰਵਾਓ ਤੁਹਾਡੇ ਉਓਨੇ ਪੈਸੇ ਲੱਗ ਗਏ ਜਿਹਦੇ ਦੀ ਤੁਸੀਂਜ਼ਾਰ ਜਾ ਕੇ ਅੱਛੀ ਚੀਜ਼ ਲੈ ਸਕਦੇ ਸੀ।
ਹਮ ਫਿਰ ਬਾਅਦ ਚ ਬਹਿ ਕੇ ਸੋਚਦੇ ਆ ਅਸੀਂ ਕਰ ਤੇ ਲਿਆ ਕੰਮ ਹੁਣ ਇਹਦਾ ਨਾਲ ਤ ਕਿੱਧਰੋਂ ਲੈ ਕੇ ਆਈਏ। ਫਿਰ ਕਦੀ ਤਾਰ ਕੀ ਹੁੰਦਾ ਉਹ ਐਗਜੈਕਟ ਰੰਗ ਹੀ ਮੈਚ ਨਹੀਂ ਕਰਦਾ ਜਿਹੜਾ ਕੁੜਤੇ ਦਾ ਨਾਲ ਸਾਨੂੰ ਚਾਹੀਦਾ ਹੁੰਦਾ।
ਹਾਂ ਫੇਰ ਅਸੀਂ ਉਲਟ ਪੁਲਟ ਚੀਜ਼ ਲੈ ਕੇ ਪਾ ਲੈਂਦੇ ਆਾਂ ਜਿਹੜੀ ਪਾ ਕੇ ਅੱਛੀ ਵੀ ਨਹੀਂ ਲੱਗਦੀ। ਦੇਖਣ 'ਚ ਤੇ ਫਿਰ ਪਛਤਾਵੇ ਦੇ ਇਲਾਵਾ ਕੁਛ ਨਹੀਂ ਲਿਆ ਜਾਂਦਾ। ਫਿਰ ਪਛਤਾਉਣਾ ਹੀ ਹੁੰਦਾ ਹਾਂ।
ਕੋਸ਼ਿਸ਼ ਤਾਂ ਕਰਨੇ ਆ ਬ ਪੂਰੀ ਕੋਸ਼ਿਸ਼ ਕਰਨੇ ਆ ਵੀ ਜੋ ਜੋ ਚੀਜ਼ ਲਈ ਹੈ ਸਾਨੂੰ ਸਹੀ ਮਿਲੇ।
ਹ ਅਸੀਂ ਆਪਣੀ ਕੋਸ਼ਿਸ਼ 'ਚ ਕਾਮਯਾਬ ਨਹੀਂ ਹੁੰਦੇ।
ਹਾਂ ਕਦੇ ਕਦੇਾਰ ਕਾਮਯਾਬ ਹੋ ਵੀ ਗਏ ਆ ਲੇਕਿਨ ਜ਼ਿਆਦਾਤਰ ਕਾਮਯਾਬ ਨੀ ਹੁੰਦੇ।
ਹਾਂ ਜਿੱਦਾਂ ਕਾਮਯਾਬ ਨਹੀਂ ਹੁੰਦੇ ਅਤੇ ਦਸ ਵੇ। ਜਦੋਂ ਦਸ ਜਨਮ ਗਾਈਆਂ ਵਿੱਚ ਇੱਕ ਜਾਂ ਦੋ ਹੀ ਅੱਛੀਆਂ ਆਈਆਂ ਹੋਣਗੀਆਂ। ਅਤੇ ਬਾਕੀ ਤੁਸੀਂ ਪੈਸੇ ਬਾਕੀ ਤੁਸੀਂ ਪਸੇ ਤੋੜੇ ਆਉਦੇ ਨੇ ਫਿਰ ਆਦਮੀ ਸੋਚਦਾ ਮੈਂ ਬ ਬਜ਼ਾਰ ਜਾ ਕੇ ਲੈਣਦਾ।
ਹਾਂ ਮੈਂ ਆਪਣੇ ਬੱਚਿਆਂ ਦੇ ਕੱਪੜੇ ਮੰਗਵਾਏ ਨੇ ਬੱਚਿਆਂ ਦੇ ਕੱਪੜੇ ਤੇ ਸਹੀ ਆਏ ਨੇ। ਹੋਰ ਪ੍ਰਿੰਟ ਵੀ ਪਿਆਰਾ ਆ। ਲੇਕਿਨ ਇਹ ਨਾ ਜ ਤੂੰ ਜਦੋਂ ਕਪੜਾ ਧੋ ਧੋ ਤਾਂ ਫਿਰ ਉਹ ਰੰਗ ਨ ਨਹੀਂ ਨਿਕਲਦਾ।
ਹਾਂ ਰੰਗ ਨਖਦਾ ਵ ਿੰਕ ਹੋ ਜਾਂਦਾ ਵੀ।
ਹਾਂ ਅਸ਼ਨੀਕੋ ਜਾਂਿੰਦਾ।
ਹਾਂ ਸ਼ਿੰਕ ਹੋ ਗਿਆ ਰੰਗ ਨਿਕਲ ਗਿਆ ਪਹਿਲੇ ਧੋਸ਼ ਤੇ ਸੂਟ ਤੇ ਕੱਪੜਾ ਬੇਕਾਰ ਹੋ ਗਿਆ ਚਾਹੇ ਬੱਚੇ ਦਾ ਚਾਹੇ ਵੱਡ ਦਾ ਹੋਵੇ।
ਹੁਣ ਹੁਣ ਬੰਦਾ ਹੁਣ ਪਹਿਲਾਂ ਪੰਜ ਦਾ ਸਮਾਲ ਲਵੇ। ਸੂਟ ਲਵੇ ਤੇ ਉਹਨੂੰ ਵੀ ਸੋਚਿਆ ਕਿ ਡਾਇਕਲਿੰਗ ਕਰਾਈਏ। ਅਤੇ ਡਰਾਈਕਲਿੰ ਦੇ ਕਿਨੇ ਪੈਸੇ ਲੱਗ ਜਾਗੇ।
ਨਾ ਦੋ ਸੌ ਰੁਪਏ ਆ ਤਿੰਨ ਸੌ ਡਰਿਕਲੀਨ ਲਾ ਕੇ ਤੁਹਾਨੂੰ ਤੇ ਚੀਜ਼ ਮਹਿੰਗੀ ਪੈ ਗਈ
ਹਾਂ
ਤੇ ਫਿਰ ਪੰਜ ਸੌ ਚੀਜ਼ ਕੋਈ ਘਰ ਹੀ ਧੋਏਗਾ ਚਲੋ ਉਹ ਅੱਛੀ ਓਪਸ਼ਨ ਲੱਭੇਗਾ ਸ਼ੈਂਪੂ ਚ ਧੋ ਲੈ ਧੋ ਲਾ ਉੰਝ ਧੋ ਲਾ ਕੀ ਉੱਥੇ ਲਭੇ
ਔਨਲਾਈਨ ਇੱਕ ਸੂਟ ਮੰਗਵਾਇਆ ਸੀ ਹੁਣ ਸਿੱਤਾ
ਹਾਂ
ਅਤੇ ਕੋਈ ਉਹੀ ਸਕੀਮ 'ਚ ਸੀ ਅਤੇ ਉਹ ਵੀ ਵਿਚਾਰਾ ਮੇਰਾ ਸੂਟ ਪਿਆ ਹੀ ਰਿਹਾ
ਹਮ ਉਹ ਫਿਰ ਸੋਚੀਦਾ ਵੀ ਸੂਟ ਤਾਂ ਮੰਗਵਾਇਆ ਤਾਂ ਸਵਾਈ ਦੇਆਂਗੇ ਜੇ ਖਰਾਬ ਹੋ ਗਿਆ ਤਾਂ ਸਵਾਈ ਵੀ ਜਾਏਗੀ
ਉਹ ਸੂਟ ਸੀ ਇੱਕ ਨਾਲ ਇੱਕ ਫ੍ਰੀ ਸੀ
ਹਾਂ ਉਹ ਤੇ ਫਿਰ ਉਹ ਤਾਂ ਲੁੱਟਣ ਦਾ ਕੰਮ ਹੈ ਨਾ ਇੱਕ ਨਾਲ ਇੱਕ ਫਰੀ ਜਿਹੜਾ
ਉਹ ਵੀ ਮੇਰਾ ਬੇਕਾਰ ਸੂਟ ਗਿਆ ਉਹ ਹਾਰ ਕੇ ਪਤਾ ਨੀ ਘਾਰ ਕੇਈ ਕੰਮ ਵਾਲੀ ਲੱਗੀ ਹੋਈ ਸੀ ਅਸੀਂ ਉਹਨੂੰ ਦਿੱਤਾ ਤੇ ਤੂੰ ਬਣਵਾਲੈ
ਹਾਂ ਉਹ ਵੀ ਲੈ ਕੇ ਉਹ ਵੀ ਲੈ ਕੇ ਦੇਏਗੀ ਗਰੀਬ ਬੰਦਾ ਕੋਈ ਬੰਦਾ ਸਵਾਈ ਭਰੇ ਉਦੋਂ ਸਵਾਈ ਤੇ ਚੁਬੇਗ
ਸੂਟ ਦਾ ਰੰਗ ਸੀ ਬੜਾ ਪਿਆਰਾ ਬੜਾ ਸੋਹਣਾ ਸੋਹਣਾ ਪ੍ਰਿੰਟ ਸੀ ਸੂਟ ਦਾ
ਹੂ,,,
ਮਗਰ ਕੱਪੜਾ ਸੀ ਉਹ ਚਿਪ ਚਿਪਾ ਜਾ ਹੱਥ ਲਾਓ ਹੱਥ ਚਿਪਕ ਜਾਏ ਇੱਦਾਂ ਦਾ ਕੱਪੜਾ ਸੀ ਉਹ ਹੁਣ ਮੈਂ ਹੋਰ ਹੁਣ ਮੈਂ ਮਾਰਕੀਟ ਗਈ ਸੀ ਤੇ ਆਪਣੇ ਨਵੇਂ ਕੁੜਤੇ ਲੈ ਕੇ ਆਈ ਆਂ ਤਿੰਨ ਚਾਰ ਹੈਲੋ ਹਾਂਜੀ ਮੈਂ ਹੁਣ ਮਾਰਕੀਟ ਗਈ ਸੀ ਨਾ ਤੇ ਕੁੜ ਨਹੀਂ ਆਵਾਜ਼ ਤੇ ਆ ਰਹੀ ਹੈ
ਅ ਆਈ
ਆਵਾਜ਼ ਤੇ ਆ ਰਹੀ ਤੁਹਾਡੀ
ਅੱਛਾ ਅੱਛਾ ਮੰਨੀ ਸੀ ਆ ਰਹੀ
ਮੈਨੂੰ ਤਾਂ ਆਉਂਦੀ ਪਈ ਹੈ ਹੁਣ ਅਸੀਂ ਨਾ ਮਾਰਕੀਟ ਗਏ ਸੀ ਨਾ ਅਸੀਂ ਕੁੜਤੇ ਲੈ ਕੇ ਆਏ ਹਾਂ ਮਾਰਕੀਟ ਜਾ ਕੇ
ਹੂ,,,
ਤੇ ਮੈਂ ਦੋ ਤਿੰਨ ਤੇ ਕੁੜਤੇ ਮੈਂ ਲੈ ਕੇ ਆਈ ਹਾਂ ਜੈਵੇਂ ਜੀਨਸ ਨਾਲ ਪਾਉਣ ਵਾਸਤੇ
ਹੂ,,,
ਦੋ ਕੁੜਤੇ ਮੈਂ ਇੱਕ ਇੱਕ ਮੈਂ ਸੂਟ ਲੈ ਕੇ ਆਈ ਹਾਂ ਤੇ ਇੱਕ ਕੁੜਤਾ ਲੈ ਕੇ ਆਈ ਆ ਅਲੱਗ ਤੋਂ ਮੈਂ ਕਿਹਾ ਹੁਣ ਛੁਟ ਛੁੱਟੀਆਂ ਆ ਗਈਆਂ ਨੇ ਬੱਚਿਆਂ ਦੇ ਪੇਪਰ ਖ਼ਤਮ ਹੋ ਗਏ ਰਿਜ਼ਲਟ ਆ ਗਏ ਨੇ ਮੈਂ ਚਲ ਪੇਕੇ ਚਲੇ ਜਾਂਦੇ ਹਾਂ ਆਪਣੇ
ਹੂ,,,
ਤੇ ਤਾਂ ਕਿ ਬਈ ਅਗਲੀ ਵੀ ਜਦੋਂ ਕ ਪਾ ਕੇ ਜਾਵਾਂ ਤੇ ਖੁਸ਼ ਹੋਇਆ ਬਈ ਆ ਮੇਰੇ ਬੱਚਾ ਚੰਗਾ ਕੱਪੜੇ ਪਾ ਕੇ ਆਇਆ ਕੱਪੜੇ ਲੈ ਕੇ ਆਇਆ
ਹਾਂ ਜ ਉਹਨਾਂ ਨੂੰ ਪੇਕੇ ਜਾ ਕੇ ਕਈ ਘਰ ਜਾਣਾ ਹੁੰਦਾ
ਹਾਂ
ਕਿਤੇ ਮਿਲਣ ਗਿੱਣ ਕਿਤੇ ਘੁੰਮਣ ਤਾਂ ਕੱਪੜਾ ਚਾਹੀਦਾ ਹੈ ਫਿਰ
ਹਾਂ ਤੇ ਮੈਂ ਫਿਰ ਲੈ ਕੇ ਆਈ ਆਂ ਸ਼ੋਪਿੰਗ ਕਰਕੇ ਆਈ ਆਂ
ਹਾਂ ਚਲੋ ਬਾਜਾਰ ਦੀ ਸ਼ੋਪਿੰਗ ਸਹੀ ਰਹਿੰਦੀ ਹੈ
ਹਾਂ ਤੇ ਮੈਨੂੰ ਪੁੱਛਦੇ ਹੁਨ ਇਹ ਵੀ ਲੈਣਾ ਐ ਇਹ ਵੀ ਲੈਣਾ ਮੈਂ ਕਿਹਾ ਤੂੰ ਮੈਂ ਸਾਰੇ ਲੈਣੇ ਨੇ ਮੈਂ ਜਿੰਨੇ ਵੀ ਮੈਂ ਚੁੱਕੇ ਨੇ ਉਹ ਸਾਰੇ ਲੈਣੇ ਨੇ ਕਿਉਂਕਿ ਮੈਂ ਨਾ ਬਹੁਤ ਬਹੁਤ ਘੱਟ ਚਾਂਸ ਹੁੰਦਾ ਕਿ ਮੈਂ ਜ਼ਿਆਦਾ ਕੱਪੜੇ ਖਰੀਦਣੀ ਆ ਮੈਂ ਲੈਂਦੀ ਨੀ ਕਦੀ ਕਿੰਨੇ ਦਾ ਦਿੱਤਾ ਕਦੀ ਕਿੰਨੇ ਦਾ ਦਿੱਤਾ ਏ ਕਿਦੀ ਕੋਈ ਤਿਉਹਾਰ ਆ ਗਿਆ ਤਾਂ ਆ ਮਿਲ ਗਿਆ ਹੀ ਤੇ ਇਸ ਵਾਰ ਮੇਰਾ ਪੂਰੇ ਮੂਡ ਚ ਸੀ ਤੇ ਮੈਨੂੰ ਚਾਰ ਪੰਜ ਪਸੰਦ ਆਏ ਮੈਂ ਚਾਰ ਪੰਜ ਹੀ ਲੈ ਲਿੱਤੇ
ਹੂ ਆਹ ਨ ਹੁਣ ਲੈਣੇ ਆ ਹਰ ਸਾਲ ਲੈਣੇ ਨੇ
ਹਾਂ ਉਹ ਤੇੇ ਹਰ ਸਾਲ ਲਵਾਉਣੀ
ਆ ਹੁਣ ਸਾਲ